ਸਤਿ ਸ਼੍ਰੀ ਕਾਲ ਜੀ ਕੀ ਹਾਲ ਐ?
ਹੈਲੋ,
ਹਾਂਜੀ ਹਾਂਜੀ, ਆਵਾਜ਼ ਨਹੀਂ ਆ ਰਹੀ ਕੀ ਹਾਲ ਚਾਲ?
ਹੈਲੋ,
ਹਾਂਜੀ, ਆਵਾਜ਼ ਨਹੀਂ ਆ ਰਹੀ।
ਹਾਂਜੀ, ਆਵਾਜ਼ ਥੋੜ੍ਹੀ ਘੱਟ ਆ ਰਹੀ ਐ ਥੋੜ੍ਹਾ ਤੇਜ਼ ਬੋਲੋਗੇ ਤੁਸੀਂ?
ਹੁਣ ਹੁਣ ਸਹੀ ਐ।
ਆਹ ਹਾਲੇ ਵੀ ਘੱਟ ਆ ਰਹੀ ਆ।
ਹੁਣ ਤੇ ਮੈਂ ਪੂਰਾ ਦਰਵਾਜੇ ਦੇ ਕੋਲ ਆ ਗਈ ਆ।
ਉਹ ਫਿਰ ਹੁੰਦੀ ਨਾ ਦਿੱਕਤ ਹੁੰਦੀ ਆਵਾਜ਼। ਹੋਰ ਠੀਕ ਹੋ ਤੁਸੀਂ? ਹਾਂਜੀ, ਸਭ ਵਧੀਆ ਹੋਰ ਕੀ ਬਣਾਇਆ ਲੰਚ ਵਿੱਚ।
ਲੰਚ ਵਿੱਚ ਵੀ ਕੱਲ ਦਾਲ ਬਣਾਈ ਸੀ ਮੰਮੀ ਨੇ। ਤੇ ਉਹਦੇ ਨਾਲ ਹੀ ਫਿਰ ਨਾਸ਼ਤਾ ਕਰ ਨਾਸ਼ਤਾ ਕਰ ਲਿੱਤਾ।
ਕਿਆ ਬਾਤ ਐ।
ਸਵੇਰੇ ਸਵੇਰੇ ਫਿਰ ਮੰਮੀ ਨੇ ਹਾਂ ਸਵੇਰੇ ਫਿਰ ਮੰਨੇ ਨੇ ਭੰਡੀ ਭਿੰਡੀਆਂ ਵਗੈਰਾ ਕੱਢ ਕੇ ਰੱਖ ਲਿੱਤੀਆਂ ਨੇ। ਜਦ ਓਦੋ ਭੁੱਖ ਲੱਗੇਗੀ ਤੇ ਫਿਰ ਬਣਾ ਲੇਗੀ ਭਿੰਡੀਆਂ। ਬਹੁਤ ਸਵਾਦ ਬਣਾਦੇ ਨੇ ਤੁਸੀਂ ਕੀ
ਦਾ ਸਵਾਦ ਵੱਖਰਾ।
ਹਾਂ, ਕਿਉਂਕਿ ਛੁੱਟੀਆਂ ਪੈ ਗਈਆਂ ਨਿਆਣੇ ਦਿਣਿਆਂ ਦੀ ਅੰਨ ਪੇਕੇ ਆਏ ਹੋਏ ਆ।
ਅੱਛਾ, ਇਹ ਸਭ ਤੋਂ ਵਧੀਆ ਨਾ ਛੁੱਟੀਆਂ ਪੈ ਜਾਣਦੇ ਮਤਲਬ ਪਿੱਕੇ ਜਾਂਦੇ ਤੇ ਮਤਲਬ ਉੱਥੇ ਬਸ ਮਜੇ ਈ ਹੈ ਨਾ।
ਇਹ ਇੱਕ ਮਹੀਨੇ ਦੀ ਛੁੱਟੀ ਤੇ ਆਏ ਆ।
ਹਾਂ, ਤੁਸੀਂ ਪਿੱਛੇ ਕਿਤੇ ਘੁੰਮਣ ਵੀ ਗਏ ਸੀ ਨਾ ਅਸੀਂ ਫੋਟੋ ਕਿੱਧਰ ਗਏ ਸੀ ਘੁੰਮਣ ਤੁਸੀਂ
ਅਸੀਂ ਹਿਲ ਸਟੇਸ਼ਨ ਘੁੰਮਣ ਗਏ ਸੀ।
ਅੱਛਾ ਅੱਛਾ ਕਿਹੜੀ ਜਗ੍ਹਾ ਤੇ?
ਮਸੂਰੀ।
ਕਿਆ ਬਾਤ ਹੈ ਅੱਛਾ ਕਿਵੇਂ ਲੱਗਿਆ ਉੱਥੇ ਜਾ ਕੇ।
ਬਹੁਤ ਮਜ਼ਾ ਆਇਆ।
ਅੱਛਾ ਕਿੰਨਾ ਕੁ ਦੂਰ ਤੁਹਾਡੇ ਘਰ ਤੋਂ।
ਵੀ ਲੱਗ ਹੀ ਗਿਆ ਸੀ ਪੰਜ ਛੇ ਘੰਟੇ ਤਾਂ ਲੱਗ ਹੀ ਗਿਆ ਸੀ
ਪੰਜ ਛੇ ਘੰਟੇ ਉੱਪਰ ਐ ਗਿਆ ਅੱਛਾ ਤੇ ਉੱਥੇ ਕੀ ਕੀ ਮਤਲਬ ਫੇਮ ਕੀ ਕੀ ਹੈ ਉੱਥੇ।
ਉੱਥੇ ਉਹ ਇੱਕ ਅਸੀਂ ਗਏ ਸੀ ਕੈਂਪਟੀ ਫੋਲ ਗਏ ਸੀ ਅਸੀਂ।
ਅੱਛਾ ਹਾਂ ਉਹ ਤੇ ਬੜਾ ਫੇਮਸ ਹੈ ਨਾਮ ਸੁਣਿਆ ਦਾ ਵੀ
ਟ੍ਰੈਮ ਵਿੱਚ ਬੈਠੇ ਸੀ ਜੋ ਚੱਲਦੀ ਐ ਟ੍ਰੈਮ ਉੱਥੇ।
ਹਮ ਹਮ ਹਮ ਹਮ ਹਮ ਉਹੀ ਹੈ ਨਾਮ ਸੁਣਿਆ ਏਦਾਂ ਵੀ ਔਰ ਕੋਈ ਕੁਛ ਉਹ ਡਾਇਟ ਮਸ਼ਹੂਰ ਉੱਥ ਕੁਛ ਮਤਲਬ ਕੁਛ ਬਰਗਰ ਮਤਲਬ ਕੁਛ ਮਸ਼ਹੂਰ ਹੈ ਉੱਥੇ ਕੁਛ ਹੋਰ ਵੀ।
ਬਈ ਖਾਣ ਪੀਣ ਦਾ ਤਾਂ ਸਾਨੂੰ ਇਨਾ ਆਈਡੀਆ ਨੀ ਸੀ ਕਿਉਂਕਿ ਜਾ ਕੇ ਅ ਪਤਾ ਤੁਸੀਂ ਆਪਣੇ ਤੇ ਹੋਟਲ ਚ ਹੀ ਸਾਡਾ ਇੰਤਜ਼ਾਮ ਸੀ ਰੋਟੀ ਪਾਣੀ ਦਾ।
ਅੱਛਾ ਅੱਛਾ, ਪੂਰਾ ਤੁਹਾਡਾ ਪੈਕੇਜ ਹੋਣਾ ਨਾ ਸੀਗੇ ਹੋਗੇ।
ਨਹੀਂ ਦਰਆਸਲ ਨਾ ਜੋ ਮੇਰੇ ਹਸਬੈਂਡ ਜਿੱਥੇ ਕੰਮ ਕਰਦੇ ਨੇ। ਉਹ ਟੂਰ ਲੈ ਕੇ ਗਏ ਸੀ ਹਮ।
ਤੁਹਾਡੀ ਆਵਾਜ਼ ਫੇਰ ਘੱਟ ਹੋ ਗਈ।
ਜਿੱਥੇ ਮੇਰੇ ਹਸਬੈਂਡ ਕੰਮ ਕਰਦੇ ਰਹੇ ਨੇ।
ਅੱਛਾ ਅੱਛਾ, ਅੱਛਾ ਅੱਛਾ, ਅੱਛਾ ਉਹ ਕਿਆ ਬਾਤ।
ਹਾਂ, ਉੱਥੇ ਬ ਬਹੁਤ ਸਾਰੀਆ ਫੈਮਲੀਆਂ ਆਈਆਂ ਸਨ। ਅਸੀਂ ਲੇਕਿਨ ਆਪ ਅਸੀਂ ਆਪਣੀ ਕੈਬ, ਕਰਕੇ ਗਏ ਸੀ ਸਪੈਸ਼ਲ?
ਅੱਛਾ, ਕੈਬ ਕਰਕੇ ਫਿਰ ਆਪਣਾ ਵਧੀਆ ਰਹਿੰਦਾ ਨਾ, ਆਪ ਡਰਾਈਵਿੰਗ ਕਰੋਗੇ ਬੜਾ, ਫ ਹੋ ਜਾਂਦੇ, ਆਪਣੇ ਅਸਤੇ ਤਾਂ
ਹਾਂ, ਅਤੇ ਉਹ ਉਹਨਾਂ ਦਾ ਪਲੈਨ ਸੀ ਵੀ, ਇੱਕ ਦਿਨ ਅਸੀਂ ਮਸੂਰੀ ਕਵਰ ਕਰਾਂਗੇ, ਉਸ ਤੋਂ ਅਗਲੇ ਅਸੀਂ ਹਰਿਦੁਵਾਰ ਕਵਰ, ਕਰਾਂਗੇ ਤੇ ਅਸੀਂ ਸਾਡਾ ਅਸੀਂ, ਕਿ ਅਸੀਂ ਚਲੋ ਇੱਕ ਦਿਨ ਅਸੀਂ ਰਹਿ ਕੇ ਅਸੀਂ ਵਾਪਸ ਆ ਜਾਵਾਂਗੇ
ਅੱਛਾ -ਅੱਛਾ -ਅੱਛਾ, ਐਵੇਂ ਪਲੈਨੋਂ ਬਣਾਇਆ ਸੀ ਅੱਛਾ। ਬਹੁਤ ਵਧੀਆ, ਰਿਆ ਫਿਰ ਤੇ, ਹਰਿਦੁਵਰ ਵੀ ਬੜਾ ਅੱਛਾ ਹੈ?
ਹਰਿੁਦੁਆਰ ਅੱਛਾ ਤੇ ਹੈ, ਮਗਰ ਨਾ ਛੋਟੇ ਬੱਚਿਆਂ ਨਾਲ ਥੋੜਾ ਜਹਾ, ਹੈਟ ਹੈਟ ਮੁਸ਼ਕਿਲ ਆਉਂਦਾ, ਸਫ਼ਰ ਕਰਨਾ
ਏ ਹੁੰਦਾ ਨਾ ਕਈ ਵਾਰੀ ਤਾਂ ਡਾਂਸ ਰਹਿ ਜਾਂਏ ਕਰੋਡ ਦੇ ਵਿੱਚ
ਹੁਣ ਮੇਰੀ ਛੋਟੀ ਕੁੜੀ, ਤ ਅਜੇ ਮੇਰੀ ਜ਼ਿਆਦਾ ਵੱਡੀ ਤੇ, ਹੈ ਨਈ ਤੇ ਉਹਦੇ ਨਾਲ, ਹੁਣ ਫੇਰ ਉ ਤੁਰੇ ਗੀ, ਤੇ ਹੈ ਨਈ ਉਹ ਉਹਨੇ, ਥੋੜ੍ਹਾ ਤੁਰ ਕੇ ਥੋੜਾ ਤੁਰ ਕੇ, ਉਹਨੇ ਕਹਿਣਾ, ਮੈਨੂੰ ਵੀ ਗੋੱਦੀ ਚੁਕੋ, ਹੁਣ ਗੋਦੀ ਚੁੱਕਣਾ ਆਸਾਨ, ਥੋੜਾ ਨ
ਹਾਂ, ਬੱਚਿਆਂ ਨਾਲ ਨਾ ਫਿਰ ਜਾਣਾ, ਜਿਵੇ ਬੰਦੇ ਦਾ ਨੇਮ ਜਾਣਾ ਵੀ ਫਿਰ ਔਖਾ ਹੀ ਬਚਿਆ ਨਾਲ ਜਾਣਾ ਨਾ, ਫੇਿਰ ਇਨੀ ਦੂਰ ਜਾਣਾ, ਵੀ ਏ ਤੇ ਫੇਿਰ ਬੰਦਾ ਥੱਕ ਜਾਂਦਾ, ਬੱਚਿਆ ਨਾਲ
ਮੈਂ ਸੁਣਿਆ ਵੇ ਕਿ ਨਿੱਕੇ -ਨਿੱਕੇ ਬੱਚੇ, ਲੈ ਕੇ ਜਾ ਰਹੇ ਨੇ
ਉਹਦੇ ਤੇ ਜਿਦੇ ਚ ਹਿੰਮਤ ਹੈਗੀ ਏ, ਬੰਦਾ ਝੁੱਕ ਲੈ, ਜੇ ਪਿੱਛੇ ਨੂੰ ਉਹ ਜਾ ਸਕਦਾ ਹੈ, ਸਾਡੀਆਂ ਇੰਮਤਾਂ ਕਿੱਥੇ, ਬੱਚਿਆਂ ਨੂੰ ਚੱਕਣ ਦੀ
ਇੱਕ, ਸੌ -ਸੌ ਸਾਲ ਦੀ, ਇੱਕ ਲੇਡੀਜ਼? ਤੋੜ- ਤੋੜ ਲੇਡੀ ਏ, ਉਹ ਵੀ ਗਈ ਯਾਤਰਾ ਤੇ
ਕਿਆ ਬਾਤ ਹੈ, ਹਿੰਮਤ ਹੈਗੀ ਹੈ।
ਹਾਂ, ਬਈ ਇੰਨੀ ਦੂਰ ਜਾਣਾਾ, ਸਫ਼ਰ
ਤੇ ਪਿੱਛੇ ਚਾਰ ਤੋਂ ਛੇ ਮਹੀਨੇ ਦਾ, ਬੱਚਾ ਵੀ ਗਿਆ ਸੀ, ਪਿੱਛੇ ਆਈ ਸੀ ਵੀਡੀਓ, ਇੱਕ ਮਤਲਬ ਗਏ ਨੇ, ਨਿਕੇ -ਨਿਕੇ ਬੱਚੇ, ਗਏ ਨੇ ਉਹ ਵਿਚ ਹਿੰਮਤ ਹੈਗੀ ਆ ਰੱਬ ਜਿਹਨੂੰ ਬੁਲਾ ਲੈ ਆਪਣੇ ਕੋਲ ਤਾਂ, ਹਿੰਮਤ ਨੀ ਹੁੰਦੀ
ਪਰਮਾਤਮਾ, ਤੇ ਹਿੰਮਤ ਆਪ ਦਿੰਦਾ, ਆ
ਹਾਂ ਕਿਉਂਕਿ ਮੇਰੇ ਪਿੱਛੇ ਦਾ ਸੈਟਿਕ ਦਾ ਪੇਨ ਸੀ। ਕੁਛ ਟਾਈਮ ਤੋਂ ਤੇ ਮੈਂ ਕਿਥੇ ਟੈਵਲਿੰਗ ਨਈ, ਕਰ ਪਾ ਰਿਹਾ ਸੀ। ਤੇ ਇੰਨੀ ਦੂਰ ਜਾਂਦਾ, ਸੋਚ ੇਜਿਨ ਲੈ ਉ ਟਰੈਕਿੰਗ ਹੁੰਦੀ, ਪੂਰੇ ਇੱਕ ਤਰੀਕੇ ਦੀ
ਜਦੋਂ, ਤੁਸੀਂ ਇੱਕ ਵਾਰ ਸੋਚੋਗੇ ਨਾ, ਕਿ ਜਾਣਾ ਏ ਤੇ ਪਰਮਾਤਮਾ, ਤੁਹਾਨੂੰ ਆਪ ਹਿੰਮਤ ਦੇ ਦੇਗਾ, ਤੁਸੀਂ ਆਪ ਹੀ ਚੱਲ, ਪੋਗੇ
ਬਿਲਕੁਲ -ਬਿਲਕੁਲ ਐ ਤੇ ਹੈ ਈ ਅ
ਹੁਣ ਮੇਰੇ, ਹਸਬੈਂਡ ਹੋ ਕੇ ਆਏ ਨੇ, ਹੇਮਕੁੰਡ ਸਾਹਿਬ ਹੋ ਕੇ ਆਏ ਨੇ, ਇੱਕ ਵਾਰ
ਅੱਛਾ।
ਤੇ ਕਹਿੰਦੇ, ਬਟ ਮੈਨੂੰ ਲੱਗਦਾ ਦਸੀ ਕਿ ਨਹੀਂ, ਮੈਂ ਚੱਲ ਪਾਵਾਂਗਾ, ਮਗਰ ਮੈਂ ਚਲਿਆ
ਹਾਂ ਹਮ ਹਮ
ਕਿਉਂਕਿ -ਕਿਉਂਕਿ, ਵਾਹਿਗੁਰੂ ਆਪ, ਹਿਮਤ ਦਿੰਦਾ।
ਬਿਲਕੁਲ ਬਿਲਕੁਲ ਜਥੇ ਅੰਮ੍ਰਿਤ ਵੇਲੇ ਕੁਛ ਕਰ ਨੀ ਸਕੇ, ਉਹਹੀ ਕਿਰਾਏ ਤੇ ਜਾਇਗਾ ਅੱਜ ਈ ਤੁਹਾਡੀੇ, ਬਿਲਓ ਅ, ਬੋਲਦੀ ਵੀ ਬੜਾ ਸੋਹਣਾ, ਗਾਣਾ ਸੁਣਇਆ ਸੀ ਮੈਂ ਪਿੱਛੇ। ਉੱਥੇ ਸਿੰਗਿੰਗ ਵੀ ਕੀਤੀ ਹੈ ਨਾ, ਉੱਥੇ ਫੇਸ ਦੇ ਵਿੱਚ
ਹਾਂਜੀ-ਹਾਂਜੀ ਟ੍ਰੈਮ ਵਿੱਚ ਟ੍ਰੈਮ ਵਿੱਚ ਬਹਿ ਕੇ, ਗਾਣਾ ਗਾਇਆ ਸੀ ਉਹਨੇ
ਹਾਂ, ਉਹੀ ਵੀਡੀਓਜ਼ ਚਲੀਆਂ ਸੀ। ਬੜਾ ਵਧੀਆ ਲੱਗਿਆ ਸੀ। ਉਹੀ
ਹਾਂ, ਕਿਉਂਕਿ ਨਾ ਬੱਚੇ ਨੂੰ ਆਵਾਜ਼ ਅੱਛੀ ਐ, ਅਗਲੇ ਦੀ। ਟੈਲੈਂਟ ਏ, ਅਸੀਂ ਕਿਹਾ ਅਸੀਂ ਰਿਕੋਡਿੰਗ ਕਰ ਲੈਂਦੇ ਹਾਂ।
ਹੁੰਦਾ ਬੱਚੇ ਦੀ ਪਰਵਿਸ਼ ਕੀ ਹੋਈ ਐ, ਤੁਸੀਂ ਇਨੇ ਪਿਆਰ ਨਾਲ ਸਿਖਾਂਦੇ ਹੋ, ਮੇਨ ਇਹਦੇ ਮਾਂ ਪਿਓ ਜਿਵੇਂ ਨਾ ਬੱਚਿਆਂ ਨੂੰ ਅਹ ਐੰਟਰਟੇਨ ਕਰਨਗੇ। ਜਿਵੇਂ ਉਹਨਾਂ ਨੂੰ ਸਿਖਾਣਗੇ ਨਾ, ਬੱਚਾ ਉਵੇਂ ਫੇਰ ਅੱਗੇ ਵੱਧਦਾ ਰਹਿੰਦਾ ਵੇ। ਉਹ ਤੇ ਮਾਂ- ਪਿਓ ਉੱਪਰ ਵੀ ਹੁੰਦੈ, ਤੁਹਾਡੀ ਵੀ ਮਤਲਬ ਅਸੀਂ ਕਹਾਂਗੇ ਐਪਰੀਸ਼ੀਏਸ਼ਨ ਐ ਤੁਹਾਡੇ ਵਾਸਤੇ ਵੀ, ਬੜੇ ਸੋਹਣੇ ਤਰੀਕੇ ਨਾਲ ਬੱਚਿਆਂ ਨੂੰ ਅਸੀਂ ਕਰਦੇ ਹੋ, ਪੇਂਟਿੰਗ ਤੁਹਾਡੀ ਬੜੀ ਅੱਛੀ ਹੈਗੀ ਐ, ਤਾਂਹੀ ਬੱਚੇ ਹਾਂ ਇਹਦੇ ਬੱਚੇ ਤਾਂਹੀ ਅੱਗੇ ਵਧੇ ਨੇ, ਉਹ ਬੱਚੇ ਨੂੰ ਨਾ ਪੁੱਛਣ ਤੇ ਬੱਚਾ ਕਿੱਥੇ ਕਰੇਗਾ ਕੁਛ, ਅੱਜ- ਕੱਲ੍ਹ ਪੇਰੈਂਟਸ ਬੱਚਿਆਂ ਨੂੰ ਪਿਆਰ ਨਾਲ ਬੁਲਾਂਦੇ ਤੱਕ ਵੀ ਨਹੀਂ ਹੈਗੇ, ਠੀਕ ਏ, ਬੜਾ ਕੁਛ ਅੱਛਾ ਦੇਖਣ ਨੂੰ ਮਿਲਦਾ ਨਾ, ਅਸੀਂ ਦੇਖਦੇ ਹਾਂ, ਪ੍ਰੀਟਿੰਗ ਦਾ ਬੜੀ ਜਗ੍ਹਾ ਤੇ ਬੜੀ ਦਿੱਕਤ ਆਂਦੀਆਂ ਨੇ, ਤੇ ਬਸ ਆਪਣੇ ਉੱਪਰ ਦੱਸਦੀ ਬੱਚੇ ਨੂੰ ਟੈਕਲ ਕਰੋਗੇ, ਬੱਚੇ ਉਸ ਤਰੀਕੇ ਨਾਲ ਅੱਗੇ ਵੱਧਦੇ ਰਹਿਣਗੇ।
ਤੇ ਕੁਛ- ਕੁਛ ਘਰਾਂ ਚ ਹੁੰਦਾ, ਕਿ ਪੇਰੈਂਟਸ ਜੋਬ ਕਰਦੇ ਨੇ।
ਹੂੰ, ਉਹ ਜੋਬ ਪਹਿਲੇ, ਜੋਬ ਤੇ ਨ ਜੋਬ ਤੇ ਕਰਦੇ ਨੇ, ਹੁਣ ਜਿਵੇਂ ਮਤਲਬ ਜੋ ਕਰਕੇ ਆਇਆ, ਹਸਬੈਂਡ ਆਂਦਾ ਹਰ ਰੋਜ਼ ਸ਼ਾਮ ਪੰਜ ਛੇ ਵਜੇ ਆਇਆ, ਉਹ ਛੇ ਵਜੇ ਆ ਕੇ ਬੱਚੇ ਨੂੰ ਪਿਆਰ ਨਾਲ ਬੁਲਾ ਲਿਆ ਕਰ, ਬੱਚਾ ਖੁਸ਼ ਹੋ ਜਾਂਦਾ ਚਲੋ। ਉਹ ਬੱਚੇ ਚ ਫੇਰ ਉਹ ਮੋਟੀਵੇਸ਼ਨ ਆਂਦੀ, ਬੱਚਾ ਫੇਰ ਕੋਂਨਫੀਡੈਂਸ ਲੈ ਕੇ ਆਂਦਾ ਵੇ। ਆਂਦਿਆਂ ਦੇ ਕੋਈ ਪੇਰੈਂਟਸ ਬੱਚੇ ਨੂੰ ਡਾਂਟ ਦੇ ਜਾਂ ਫਿਰ ਡਿਪਰੈਸ਼ਨ ਆ ਜਾਂਦਾ ਵੇ, ਉਹ ਦਿਲ ਦੀ ਗੱਲ ਕਰ ਨੀ ਪਾਂਦਾ ਪੇਰੈਂਟਸ ਨਾਲ, ਹਾਂ। ਉਹ ਚੀਜ਼ ਵੀ ਐ ਨਾ, ਮੈਂ ਦੇਖਿਆ ਤੁਸੀਂ ਬੜਾ ਅੱਛਾ ਕਰਾਂਦੇ ਹੋ ਬੱਚਿਆਂ ਨੂੰ।
ਅਸੀਂ ਮੈਂ ਤਿੰਨ ਚਾਰ ਵੀਡੀਓ ਦੇਖੀਆਂ ਸਨ, ਕਿ ਇੱਕ ਬੱਚਾ ਕੀ ਕਰਦਾ ਪਾਪਾ ਨਾਲ ਆਪਣੇ ਕੋਸ਼ਿਸ਼ ਕਰਦਾ ਗੱਲ ਕਰਨ ਦੀ, ਉਹਦੇ ਨਾਲ ਖੇਡਣ ਦੀ। ਮਤਲਬ ਉਹਦੇ ਪਾਪਾ ਲੈਪਟੋਪ ਚ ਬਿਜੀ ਆ, ਜਾਂ ਫੋਨ ਵਿੱਚ ਬਿਜੀ ਆ। ਫੇਰ ਬਚਾਰਾ ਕੀ ਕਰਦਾ, ਆਪਣਾ ਪਿੱਗੀ ਮੈਂ ਹਾਂ ਆਪਣੇ ਪਿੱਗੀ ਬੈਂਕ ਲੈ ਕੇ ਆਂਦਾ, ਪੈਸੇ ਕੱਢ ਕੇ ਦਿੰਦਾ। ਤੇ ਫਾਦਰ ਪੁੱਛਦੇ ਨੇ, ਇਹ ਕਿਹਦੇ ਲਈ। ਤੇ ਕਹਿੰਦੇ ਬਸ, ਤੁ ਤੁਹਾਡਾ ਇੱਕ ਘੰਟਾ ਚਾਹੀਦਾ ਮੈਨੂੰ।
ਹਾਂ, ਪੈਸੇ ਦੇ ਕੇ ਖਰੀਦ ਲਾਂ। ਜੇ ਮਿਲ ਜੇ ਮੈਨੂੰ।
ਹਾਂ, ਫਿਰ ਉਹ ਫਾਦਰ ਦੇ ਅੱਖਾਂ ਚ ਹ ਫਾਦਰ ਦੇ ਅੱਖਾਂ ਚ ਆਂਸੂ ਆ ਜਾਂਦੇ ਨੇ, ਵੀ ਮੈਂ ਕੀ ਕਰ ਛਡਿਆ, ਮੇਰਾ ਬੱਚਾ ਤਰਸ ਰਿਹਾ ਮੇਰੇ ਕੋ ਕੋਲ ਆਣ ਵਾਸਤੇ, ਮੇਰੇ ਨਾਲ ਖੇਡਣ ਲਈ, ਗੱਲ ਕਰਨ ਲਈ।
ਅਸੀਂ ਟੈਮ ਦਿੰਦੇ ਨੀ ਉਹਨਾਂ ਨੂੰ, ਹੂੰ ਇਹ ਟੈਮ ਹੁੰਦਾ ਬੱਚੇ ਨੂੰ ਟੈਮ ਦਿਓਗੇ, ਬੱਚਾ ਵੱਧੇਗਾ ਅੱਗੇ।
ਹਾਂ, ਇਹ ਅੱਜ- ਕੱਲ੍ਹ ਦੀ ਰਿਐਲਟੀ ਏ।
ਹਾਂ ਇਹ ਹੈ ਅੱਜ-ਕੱਲ੍ਹ, ਟੈਮ ਕੋਈ ਨਹੀਂ, ਬੱਚਾ ਆਪ ਕੰਮ- ਕਾਜ ਬਿਜ਼ੀ, ਕੰਮ ਕਰਦੇ ਰਹੀਏ। ਸਹੀ ਟੈਮ ਦਿੰਦੇ ਕੋਈ ਨੀ ਹੈਗੇ ਆ। ਤੇ ਬੱਚੇ ਫਿਰ ਉਸ ਨਾਲ, ਉਹ ਗਰੋ ਨਹੀਂ ਕਰ ਪਾਂਦੇ ਹਾਂ। ਵੱਡੇ ਹੋ ਰਹੇ ਨੇ, ਗਰੋ ਨੀ ਕਰ ਰਹੇ, ਉਹਦੇ ਮਾਇੰਡ ਗਰੋ ਨੀ ਕਰਦਾ, ਉਹ ਫਿਰ ਕਿੰਨਾ ਕਿ ਜਾਂਦੇ ਨੇ, ਫੇਰ ਦੁਨੀਆਂ ਓਹਲੇ ਦਬਾਂਦੇ ਨੇ, ਬੱਚਿਆਂ ਨੂੰ ਫੇਰ
ਹੂੰ, ਜਿੱਦਾਂ ਫਾਈਨਲੀ ਉਹ ਵੱਡੇ ਹੋ ਜਾਂਦੇ ਨੇ, ਤੇ ਪੇਰੈਂਟਸ ਕਹਿੰਦੇ ਨੇ ਸਾਡੇ ਕੋਲ ਬਹੋ ਬੱਚੇ ਕਹਿੰਦੇ ਨਾ, ਜਦੋਂ ਸਾਡਾ ਟੈਮ ਸੀ ਤੁਹਾਡੇ ਕੋਲ ਬਹਿਣ ਦਾ, ਤੁਸੀਂ ਸਾਡੇ ਕੋਲ ਬਏ ਨੀ। ਹ ਹੁਣ ਅਸੀਂ ਕਿਵੇਂ ਤੁਾਨੂੰ ਤੁਹਾਨੂੰ ਟੈਮ ਦਈਏ।
ਬਿਲਕੁਲ- ਬਿਲ
ਫੇਰ ਇਹ- ਇਹ ਫੇਰ ਬੱਚਿਆਂ ਦੇ ਮਨ ਚ ਆ ਜਾਂਦਾ।
ਇਨਕਾ ਇਤਿਹਾਸ ਖੁਦ ਕੋ ਦੁਹਰਾਤਾ ਹੈ, ਐਵੇਂ ਹੁੰਦਾ ਹੈ, ਜਿਵੇਂ ਤੁਸੀਂ ਬੱਚਿਆਂ ਨਾਲ ਡੀਲਿੰਗ ਕਰੋਗੇ, ਬੱਚੇ ਦਾ ਕਿਸੇ ਨਾਲ ਵੀ ਨੀ ਕਰਨਾ ਹੈਗਾ। ਜਾਂ ਬੱਚੇ ਤੁਹਾਨੂੰ ਵੇਖਣਗੇ, ਤੁਸੀਂ ਕਿਵੇਂ ਵੱਡਿਆਂ ਨਾਲ ਡੀਲ ਕਰਦੇ ਹੋ, ਆਪਣੇ- ਆਪਣੇ ਮਾਪ ਕੋਈ ਗੱਲ ਨਹੀਂ, ਬੱਚੇ ਉਹ ਦੇਖਣਗੇ ਬੱਚੇ ਉਹ ਤੁਹਾਨੂੰ ਅੱਗੇ ਕਰਨਗੇ।
ਇਹ ਤੇ ਬ ਚੀਜ਼ ਸੈਟ ਏ, ਇਸ ਕਰਕੇ ਬੱਚਿਆਂ ਅੱਗੇ ਇਕਦਮ ਸਹੀ ਤਰਾਂ ਰਵੋ, ਸਹੀ ਤਰਾਂ ਗੱਲਬਾਤ ਕਰੋ, ਆਪ ਨੇ ਵੱਡਿਆਂ ਦੀ ਇੱਜ਼ਤ ਕਰੋ। ਤੇ ਉਹ ਵੀ ਇਸ ਵਜਾ ਇੱਜ਼ਤ ਦੇਣਗੇ। ਜੇਕਰ ਅਸੀਂ, ਨਫ਼ਰਤ ਨਾਲ ਬੁਲਾਵਾਂਗੇ। ਤੇ ਹਾਂ, ਜੈ ਅਸੀ ਨਫ਼ਰਤ। ਕਰਾਂਗੇ, ਨਫ਼ਰਤ ਨਾਲ ਬੁਲਾਵਾਂਗੇ ਕਿਸੇ ਨੂੰ, ਫੇਰ ਬੱਚਾ ਵੀੋ ਉਹੀ ਚਿਜ ਸਿੱਖਣਗੇ।
ਬਿਲਕੁਲ, ਉਹ ਸਾਡਾ ਬਿਲਕੁਲ ਮਿਰਰ, ਬਣ ਕੇ ਅੱਗੇ ਉੱਠਦੇ ਨੇ।
ਹਾਂ।
ਇਹ ਤੁਸੀਂ ਬਿਲਕੁਲ ਸਹੀ ਗੱਲ ਕੀਤੀ। ਬਹੁਤ ਕਮਾਲ ਦੀ ਗੱਲ ਕੀਤੀ ਗਈ ਜੀ, ਤੁਹਾਨੂੰ ਹਾ ਜੀ ਬੱਚੇ ਰੋਂਦੇ ਰਹਿੰਦੇ ਨੇ। ਬ-
ਹਾਂ।
ਹੋਰ ਦੱਸੋ ਤੁਸੀਂ ਠੀਕ ਹੋ, ਘਰ ਸਭ ਵਧੀਆ?
ਹਾਂ, ਵਧੀਆ ਬਸ।
ਉਹ ਹੁਣ ਕਿੱਥੇ ਜਾਂਣ ਦਾ, ਛੁੱਟੀਆਂ ਹੋਰ ਕਿੱਥੇ ਜਾਂਣ ਦਾ ਪਲੈਨ ਤੁਹਾਡੇ ਇਸ ਤੋਂ ਬਾਅਦ।
ਫਿਲਹਾਲ ਤਾਂ ਅਸੀਂ, ਪੇਕੇ ਹੀ ਰ ਰਹਿ ਰਹੇ ਹਾਂ।
ਨਹੀਂ- ਨਹੀਂ, ਪਲੈਨ ਕਰੋ ਥੋੜਾ। ਹੁਣ, ਹੁਣ ਦੇਖੋ ਇਹ ਟਾਈਮ ਹੁੰਦਾ ਬੱਚੇ ਜਦੋਂ ਹੋਣ ਨਾਲ। ਹੱਲੇ ਤੇ ਹੁਣ ਛੁੱਟੀਆਂ ਨੇ, ਬੱਚਿਆਂ ਦੀਆਂ ਤੁਸੀਂ ਜਾ ਸਕਦੇ ਹੋ। ਅੱਗੇ ਪਿੱਛੇ ਤੁਹਾਡਾ ਫੇਰ, ਉਹੀ ਹੈ ਕਿ ਸ਼ਡਿਊਲ। ਸਵੇਰੇ ਬੱਚਿਆਂ ਨੂੰ ਤਿਆਰ ਕਰਨਾ।
ਹਾਂ, ਆਪਣੇ ਘਰ ਆਏ ਹੋਏ ਆ ਇੱਥੇ ਪੇਕੇ। ਉਸ ਤੋਂ ਬਾਅਦ ਦੇਖਾਂਗੇ ਭਰਾ ਕਿਹਦੇ ਨਾਲ ਜਾਈਏ। ਘੁੰਮਣ ਵਾਸਤੇ। ਆਸ- ਪਾਸ ਦੇ ਇਲਾਕੇ ਕਵਰ ਕਰਾਂਗੇ।
ਬਿਲਕੁਲ- ਬਿਲਕੁਲ।
ਬਹੁਤੇ ਤਾਂ ਆਸ- ਪਾਸ ਇਥੇ ਮੋਲ ਹੀ ਨੇ ਸ਼ੋਪਿੰਗ ਵਾਲੇ।
ਹਾਂ ਉਹੀ ਬੜਾ ਸ ਬਹੁਤ ਪੋਸ਼ ਏਰੀਆ ਹੈ ਇਥੇ। ਇਹ ਹੈ ਕਿ ਬੜੇ ਕਮਾਲ ਦੀ ਜਗਾਵਾਂ ਹੈ, ਉੱਥੇ। ਤੇ ਇਸ ਤੋਂ ਬਾਅਦ ਕੋਈ ਪਲੈਨ ਨੀ ਆ। ਫੇਰ ਜਿਵੇਂ ਛੁੱਟੀਆਂ ਖਤਮ ਹੋਣਗੀਆਂ ਫੇਰ ਤੁਸੀਂ ਕਿਥੇ ਹੋਰ ਜਾਣ ਨੂੰ ਸੋਚਿਆ ਹੋਵੇ।
ਇਸ ਤੋਂ ਬਾਅਦ ਅਸੀਂ ਤਾਂ ਫੇਰ ਵਾਪਸ, ਵਾਪਸੀ ਘਰੇ ਹੀ ਜਾਵਾਂਗੇ ਆਪਣੇ।
ਹਾਂ, ਤੁਹਾਡੇ ਉੱਧਰ ਵੀ ਬੜੀ ਜਗਾ ਹੈ। ਘੁੰਮਣ ਵਾਲੀ ਬੜੀ ਅੱਛੀ ਜਗਾ, ਹੈਗੀੀਆਂ ਨੇ ਉੱਧਰ ਵੀ ਤੇ। ਹੂੰ, ਉਹ ਤੇ ਟਿੰਬਰ ਟੇਨ ਦਾ, ਬੜਾ ਅਸੀਂ ਨਾਮ
ਹੂੰ, ਟਿੰਬਲ ਟ੍ਰੇਨ ਵੇ, ਪਿੰਜੋਰ ਗਾਰਡਨ ਏ। ਹੋਰ ਵੀ ਜਗਾ ਖੁੱਲੀਆਂ ਹੋਈਆਂ ਨੇ। ਇੱਕ-ਇੱਕ, ਇੱਕ ਨਵੀਂ। ਇੱਕ ਨਵੀਂ ਜਗਾ ਖੁੱਲੀ ਹੈ। ਬੰਨੀਏ ਉੱਥੇ ਕੀ ਨਾ ਪੂਰਾ ਆਇਸ ਬਣਾਈ ਦੀ ਹੈ। ਜਿਵੇਂ ਉਹ
ਕੋਈ।
ਹਾਂ ਉਹ, ਉੱਥੇ-ਉੱਥੇ ਵੀ ਅਸੀਂ ਗਏ ਸੀ ਇੱਕ ਵਾਰ। ਲੇਕਿਨ ਅਸੀਂ ਤਾਂ ਜਾ ਨਹੀਂ ਪਏ ਉਹਦੇ ਅੰਦਰ। ਬੱਚਿਆਂ ਵਾਸਤੇ ਬਹੁਤ ਸਾਰੇ ਗੇਮਸ ਨੇ ਉੱਥੇ।
ਅੱਛਾ-ਅੱਛਾ, ਅੱਛਾ ਕਿਆ ਬਾਤ ਹੈ।
ਉਹਦੇ ਵਾਸਤੇ ਤੁਹਾਨੂੰ ਅਲੱਗ ਤੋਂ ਕੋਟ ਪਾਉਣਾ ਪਏਗਾ। ਅਲੱਗ ਤੋਂ ਤੁਹਾਨੂੰ ਬੂਟ ਪਾਉਣੇ ਪੈਣਗੇ। ਕਿਉਂਕਿ ਉਹ ਸਲਿੱਪੀ ਏਰੀਆ ਹੋ ਜਾਂਦਾ ਬਣ ਜਾਂਦਾ ਨਾ। ਜਦੋਂ ਪੂਰਾ ਉਹਨਾਂ ਨੇ ਬਰਫ਼ ਸਓ ਬਰਫ਼ ਕੀਤੀ ਪੂਰੀ। ਹਾਂ।
ਹੂੰ, ਚਲੋ। ਕੋਈ ਨਹੀਂ, ਉਧਰ ਵੀ ਜਾਵਾਂਗੇ ਕਦੀ। ਹੂੰ, ਚਲੋ ਥੈਂਕਸ ਫੋਰ ਹਾਂ, ਸਮਾਂ ਦਿੱਤਾ ਕੋਈ ਨ ਫੇਰ ਦੁਬਾਰਾ ਕਰਾਂਗੇ ਤੁਹਾਡੇ ਨਾਲ ਗੱਲ। ਸਮਾਂ ਕੱਢ ਕੇ ਤੁਸੀਂ ਆਪਣੇ ਘਰੋ, ਬੱਚਿਆਂ ਨੂੰ ਤਿਆਰ ਕਰੋ। ਚਲੋ ਠੀਕ। ਓਕ ਜੀ,